ਹੋ ਹੈਲੋ। ਹਾਂਜੀ, ਹਾਂਜੀ ਕੀ ਹਾਲ ਏ ਠੀਕ ਹੋ?
ਹਾਂਜੀ ਵਧੀਆ।
ਹੋਰ ਠੀ ਠਾਕ
ਹਾਂ ਵਧੀਆ ਬਸ।
ਚਲੋ। ਵਧੀਆ ਰਹਿਣਾ ਚਾਹੀਦਾ ਹੋਰ ਮੈਂ ਸੋਚਦਾ ਪਿਆ ਸੀ ਬੜੇ ਦਿਨ ਹੋ ਗੱਲ ਹੀ ਨੀ ਹੋਈ ਮੈਂ ਕਿਹਾ ਚਲੋ ਪੁੱਛਾਂ ਗੱਲ ਕਰਾਂ ਹੋਰ ਕੀ ਕਰ ਰਹੇ ਸੀ।
ਤਿਆਰੀ ਏ ਬਿਸਤਰੇ ਵਿਛਾਣੇ ਪਏ ਆਂ।
ਅੱਛਾ ਬਿਸਤਰੇ ਵਿਛਾਦੇ ਪਏ ਸੋਣ ਦੀ ਤਿਆਰੀ ਹੈ, ਚਲੋ ਇਹੀ ਵੀ ਗੱਲ ਸਹੀ ਹੈ ਹੋਰ ਮੈਂ ਸੋ ਪਿੱਛੇ ਤੁਸੀਂ ਮੈਨੂੰ ਦੱਸ ਰਹੇ ਸੀ ਉਹ ਤੁਸੀਂ ਆਪਣਾ ਚਟਨੀ ਬਣਾਉਂਦੇ ਹੋ ਜਿਹੜੀ ਉਹਦੀ ਆਵਲਿਆਂ ਦੀ। ਆਵਲੇ ਦੀ ਬਣਾਉਂਦੇ ਕਿ ਕਿਹਦੀ ਬਣਾਉਂਦੇ ਹੋ ਚਟਨੀ ਤੁਸੀਂ।
ਅਸੀਂ ਉਹ ਅੰਬੀਆਂ ਦੀ ਚ
ਅੱਛਾ ਹਾਂ ਅੰਬੀਆਂ ਦੀ ਚੱ ਕੀ ਬਨਣਾਦੇ ਹੋ ਤੁਸੀਂ। ਅਤੇ ਉਹ ਚਟਨੀ ਦੇ ਵਿੱਚ ਜਿਹੜਾ ਉਹ ਗੁੜ ਵੀ ਪੈਂਦਾ।
ਹਾਂਜੀ ਗੁੜ ਵੀ ਬਣਦਾ ਉਹਨੂੰ ਮੈਲਟ ਕਰਕੇ ਪਾਉਣਾ ਪੈਂਦਾ ਨਾ। ਪਹਿਲੇ ਮੈਲਟ ਕਰੋ ਫੇਿਰ ਉਸ ਤੋਂ ਬਾਅਦ ਉਹਦੇ ਚ ਪਾਓ।
ਅੱਛਾ ਅੱਛਾ ਅੱਛਾ ਮਤਲਬ ਬਿਨਾਂ ਮੈਲਟ ਪਾਏ ਨਹੀਂ ਮੈਲਟ ਕਰਨਾ ਪਏਗਾ ਉਹ ਮ ਬਿਨਾਂ ਮੈਲਟ ਕਰਕੇ ਪਾਤਾ ਨਾ ਅੱਛਾ ਠੀਕ ਹੈ। ਉਹ ਵੀ ਜਰੂਰੀ ਹੈਗਾ ਮਤਲਬ ਬਿਨਾਂ ਮੈਲਟ ਕੀਤੇ।
ਹਾਂ।
ਚ ਠੀਕ ਹੈ ਤੇ ਨਾਲੇ ਫਿਰ ਉਹਦੇ ਵਿੱਚ ਫਿਰ ਕੀ ਕਹਿੰਦੇ ਨਾ ਜਿਹੜਾ ਉਹ ਜੀਰਾ, ਜਵੈਨ ਔਰ ਅਹ ਕਾਲੀ ਮਿਰਚ ਪਾ ਸਕਦੇ ਹਾਂ।
ਹਾਂ, ਹਾਂ ਉਹਦਾ ਤੜਕਾ ਲੱਗਦਾ ਪਹਿਲੇ।
ਅੱਛਾ ਮਤਲਬ ਤੜਕਾ ਵੀ ਲੈਣਾ ਤੇ ਤੜਕਾ ਖਾਲੀ ਲੱਗਣਾ ਕਿ ਉਹਦੇ ਵਿੱਚ ਕੋਈ ਘਿਓ-ਘਿਊ ਵੀ ਪਾਈ ਦ।
ਨਾ ਤੇ ਹੁਣ ਮੈਨੂੰ ਪਤਾ ਨੀ ਹੈ ਵੈਸੇ ਮੈਂ ਦੇਖਿਆ ਹੀ ਆ ਬਣਾਈ ਹੀ ਹੈ ਨਾ। ਤੇ ਤੁਸੀਂ ਏ ਬਣਾਨੀ ਹੈ ਕੀ?
ਬਣਾਉਦਾ ਮੈਂ ਸੋਚਦਾ ਪਿਆ ਸੀ ਉਸ ਦਿਨ ਬਣਾਉਣ ਆਸਰੇ ਬਣਾਈ ਤੇ ਹੈ ਪਰ ਮੇਰੇ ਕੋਲ ਮੈਂ ਕਿਹਾ ਚਲ ਦੁਬਾਰਾ ਆਏਗਾ ਫੋਨ ਤੇ ਫਿਰ ਮੈਂ ਫੇਰ ਪਤਾ ਕਰਾਂਗਾ ਇਹਨਾਂ ਕੋਲੋ।
ਅੱਛਾ ਨਹੀਂ ਨਹੀਂ ਉਹ ਮੈਂ ਮੈਂ ਤਾਏ ਦੀ ਨਾ ਨਾਨੀ ਨਾਲ ਗੱਲ ਕਰਾਦਾਂਗੀ ਬਾਦ ਚੋਂ ਤੇ ਤੁਸੀਂ ਉਹਨਾਂ-ਉਹਨਾਂ ਕੋਲ ਲੈ ਲੈਣਾ ਰੈਸਪੀ
ਤੁਸੀਂ ਜਿਹੜਾ ਨਾ ਉਹ ਬਈ ਆਪਣੀ ਨਾਨੀ ਕੋਲ ਸਿੱਖੀ ਸੀ।
ਹਾਂ ਨਾਨੀ ਨੇ ਮੰਮੀ ਨੂੰ ਸਿਖਾਈ ਹੁਣ ਮੰਮੀ ਦੇ ਕੋਲੋਂ ਮੈਂ ਸਿੱਖਦੀ ਪਈ ਹਾਂ। ਵੈਸੇ ਅਜੇ ਮੈਨੂੰ ਥੋੜਾ ਬਹੁਤ ਹੀ ਪਤਾ ਜ਼ਿਆਦਾ ਨੀ ਪਤਾ
ਅੱਛਾ ਚਲੋ ਇਹ ਵੀ ਠੀਕ ਹੈ। ਥੋੜ੍ਹਾ ਬਹੁਤਾ ਪਤਾ ਹੋਣਾ ਚਾਹੀਦਾ ਤੇ ਜ਼ਰੂਰੀ ਵੀ ਹੈਗਾ। ਹੋਰ
ਬਸ ਜੀ ਵਧੀਆ
ਵਧੀਆ ਫੇਰ ਉਹ ਰੋਟੀ ਕੀ ਖਾਧਾ ਅੱਜ ਫੇਰ ਰਾਤੀ ਤੁਸੀਂ
ਦਾਲ-ਮੱਖਣੀ ਖਾਧੀ ਹੈ।
ਅੱਛਾ ਦਾਲ ਮਖਣੀ ਖਾਦੀ, ਅੱਛਾ ਮੱਖਣ ਪਾ ਕੇ ਦਾਲ ਮੱਖਣੀ, ਖਾਲੀ ਦਾਲ ਮੱਖਣੀ ਖਾਦੀ ਯਾ ਚਾਵਲ ਚੂਵਲ ਵੀ ਬਣਾਏ ਸੀ।
ਨਾ ਨਾ ਚਾਵਲ ਥੋੜ੍ਹੀ ਖਾਈ ਇਹਦੇ ਨਾਲ, ਅਸੀਂ ਤੇ ਐਵੇਂ ਰੋਟੀ ਨਾ ਖਾਈਏ।
ਅੱਛਾ ਰੋਟੀ ਮ ਖਾਈਏ ਠੀਕ ਹੈ ਫਿਰ ਇਹ ਤੇ ਜ਼ਰੂਰੀ ਵੀ ਹੈਗਾ ਰਾਤ ਨੂੰ ਦਾਲ-ਮੱਖਣੀ ਖਾਧੀ ਤੁਸੀ
ਬਣਾਈ ਤੇ ਅਸੀਂ ਦੁਪਹਿਰੇ ਸੀ ਪਰ ਰਾਤੀ ਵੀ ਮੈਂ ਕਿਹਾ ਮੈਨੂੰ ਦੇਦੋ ਥੋੜ੍ਹੀ ਜਿਹੀ ਮੈਂ ਖਾਈ
ਅੱਛਾ-ਅੱਛਾ ਠੀਕ ਹੈ, ਉਹ ਵੀ ਜਰੂਰੀ ਹੈਗਾ ਜੀ। ਹੋਰ ਸੁਣਾਓ
ਬਸ ਵਧੀਆ
ਵਦੀਆ।
ਹਮ।
ਵਧੀਆ ਹੀ ਰਹਿਣਾ ਚਾਹੀਦਾ। ਹੋਰ ਘੁੰਮਣ ਦਿਨ ਦਾ ਕੋਈ ਬਣਿਆ ਪ੍ਰੋਗਰਾਮ ਫਿਰ ਕਿ ਨਹੀਂ
ਹੈਂ
ਘੁੰਮਣ-ਫਿਰਨ ਦਾ ਪ੍ਰੋਗਰਾਮ ਬਣਾਇਆ ਕਿੱਥੇ ਫ਼ੇਰ ਤੁਸੀਂ ਹੁੰਣ ਗਰਮੀਆਂ ਛੁਟੀਆਂ ਛੱਟੀਆਂ ਪਈਆ ਹੋਣੀਆ
ਤੇ ਮੈਨੂੰ ਨਾ ਟਿਊਸ਼ਨ ਦੀ ਛੁੱਟੀਆਂ ਨੀ ਮਿਲਦੀਆਂ ਪਈਆਂ।
ਅੱਛਾ ਟਿਊਸ਼ਨ ਦੀ ਛੁੱਟੀਆ ਮਿਲਦੀਆਂ ਨੀ ਪਈਆ। ਠੀਕ ਹੈ। ਉਹ ਵੀ ਜ਼ਰੂਰੀ ਹੈਗਾ, ਹੁਣ ਟਿਊਸ਼ਨ ਦੀ ਛੁੱਟੀਆਂ ਲਓਗੇ ਤਾਂ ਹੀ ਜਾਣਾ ਪਏਗਾ।
ਵਿੱਚ ਹਫ਼ਤਾ ਛੁੱਟੀ ਦੇਦਾਂਗਾ। ਪਰ ਹੁਣ ਪਤਾ ਦੇਖੋ ਕਿ ਕਰਦੇ ਨੇ
ਚਲੋ
ਬਸ ਜੀ
ਵਧੀਆ ਤੂੰ ਟੀ ਵੀ ਟੂਵੀ ਨੀ ਦੇਖਦੇ ਟੀ ਵੀ ਵੇਖਦੇ ਹੋ ਤੁਸੀਂ? ਮੈਂ ਸੁਣਿਆ ਪਿੱਛੇ ਤੁ ਟੀ ਵੀ ਟੂ ਵੀ ਆਪਨਾ ਚਲਾਉਂਦੇ ਹੋ ਵਧੀਆ ਏ ਤੇ।
ਨਹੀਂ ਨਹੀਂ ਚਲਾਣੇ ਆ ਟੀ ਵੀ ਉਹ ਚੱਲਦਾ ਪਿਆ ਉਹ ਆਉਂਦਾ ਪਿਆ ਨਾਟਕ।
ਅੱਛਾ ਨਾਟਕ ਅੱਛਾ ਠੀਕ ਹੈ। ਨਾਟਕ ਕਿਹੜਾ ਵੇਖਦੇ ਉ ਤੂੰਸ ਜੀ।
ਅਸੀਂ ਵੈਸ ਤਾਂ ਅੱਜ ਜਿਵੇਂ ਸੈਟਰਡੇ ਆ ਨਾ ਸੈਟਰਡੇ ਸੰਡੇ ਨੂੰ ਲਾਫਟਰ ਸ਼ੈਫ਼ ਆਂਦਾ ਨਾਗਿਨ ਆਂਦਾ।
ਹਮ।
ਵੈਸੇ ਮੈਂ ਹਾਂਜੀ ਨਾਗਿਨ ਮੈਂ ਬੜਾ ਵਧੀਆ ਨਾ ਨਾਗਿਨ ਖ਼ਤਮ ਹੋਣ ਲੱਗਾ ਬਸ ਸੱਤ ਤਰੀਕ ਨੂੰ ਖਤਮ ਹੋਜਾਏਗਾ।
ਨਾਗਿਨ ਜਿਹੜੇ ਕੋਈ ਜਨਾਨੀ ਨਾਗਿਨ ਬਣਦੀ ਉਹਦੇ ਵਿੱਚ ਹੈ?
ਜਿਹੜਾ ਤੁਸੀਂ ਨੇ ਪ੍ਰਿਯੰਕਾ ਚੇਹਰ ਪਤਾ ਤੁਹਾਨੂੰ?
ਅੱਛਾ ਅੱਛਾ ਹਾਂ ਉਹ ਜਿਹੜੀ ਅਹ ਤਿੱਖੀ ਜੀ ਅੱਖਾਂ ਵਾਲੀ ਹੈ ਮੋਟੀਆਂ ਮੋਟੀਆਂ।
ਹਾਂ ਹਾਂ ਹਾਂ ਹਾਂ ਉਹ ਉਹ ਉਹ ਬਣੀ ਹੋਈ ਹੈ ਨਾਗਿਣ ਓਹ ਬਦਲਾ ਲਏਗੀਈ ਹੁਣ ਸਾਰਿਆਂ ਤੋਂ ਚੰਗੀ ਸਤਾਨੀ ਤੋਂ ਆਏ ਨਾ।
ਅੱਛਾ ਅੱਛਾ ਅੱਛਾ ਠੀਕ ਹੈ ਠੀਕ ਹੈ ਮਤਲਬ ਉਹ ਅਹ ਉਹਨੂੰ ਉਹਦੇ ਨਾਲ ਕੋਈ ਉਹ ਕਰਦੇ ਹੁੰਦੇ ਨੇ ਤਾਂ ਬਦਲੇ ਲੈਂਦੀ ਹੈ ਮਤਲਬ।
ਹਾਂ ਬਦਲਾ ਲੈਂਦੀ ਆ ਵੈਸੇ ਚਾਰ ਜਣੇ ਆਏ ਸੀ ਚੰਗਿਸਤਾਨੀ ਤੋਂ ਉਹਨਾਂ ਚ ਦੋ ਨੂੰ ਮਾਰਤਾ ਦੋ ਰਹਿ ਗਏ ਨੇ।
ਅੱਛਾ। ਮਤਲਬ ਮਤਲਬ ਦੋ ਹੋਰ ਉ। ਮਾਰੇਗੀ ਤਾਂ ਠੀਕ ਹੋਏਗਾ।
ਹਾਂ ਤੇ ਨਾਲੇ। ਉਹਨੂੰ ਨਾ ਡਰੈਗਨ ਆ ਗਿਆ ਉਹਦੀ ਨਾ ਛੋਟੀ ਅਹ ਤਿੰਨ ਸਾਲ ਵੱਡੀ ਭੈਣ ਸੀ ਉਹਨੇ ਨਾ ਚੰਗੀਿਸਤਾਨੀ ਦਾ ਜਿਹੜਾ ਬਾਪ ਪਾਤਸ਼ਾਹ ਹੈ ਨਾ ਉਹਨੇ ਨਾ। ਇੰਨਾ ਭੜਕਾਇਆ ਉਹਦੀ ਮਾਂ ਦੇ ਖਿਲਾਫ਼। ਤੇ ਉਹ ਡਰੈਗਨ ਬਣ ਗਈ ਮਤਲਬ ਡਰੈਗਨ ਉਹ ਬਣਾਉਂਦੇ ਪਏ ਸੀ ਉਹਦਾ ਖੂਨ ਜਿਵੇਂ ਠੰਡਾ ਹੁੰਦਾ ਨਾ। ਤੇ ਉਹਦੇ ਨਾਲ ਉਹ ਬਣਾਉਂਦੇ ਤੇ। ਫੇ ਸੀ। ਮਤਲਬ ਅਹ। ਡਰੈਗਨ ਨੂੰ ਬਣਾਨ ਦੇ ਪਏ ਸੀ ਪਰ ਉਹ ਨਾ ਗਲਤੀ ਨਾਲ ਉਹ ਡਰੈ ਦੇ ਉੱਤੇ ਗਿਰ ਗਈ ਤੇ। ਫਿਰ ਉਹ ਡਰੈਗਨ ਬਣ ਗਈ।
ਅੱਛਾ। ਮਤਲਬ ਉਹ ਇਹ ਚੀਜ਼ਾਂ ਜਿਹੜੀਆਂ ਏ, ਅ--ਇੰਝ ਹੁੰਦੀਆਂ ਮਤਲਬ ਇੰਝ ਨਾਟਕ ਬਣਾਉਂਦੇ ਨੇ ਐ। ਅਸੀਂ ਵੀ ਵੇਖਦੇ ਸੀ ਪਹਿਲੇ ਪਰ ਹਣ ਨੀ ਵੇਖਦੇ। ਰਮਾਂ।
ਅੱਛਾ ਨਹੀਂ ਨਹੀਂ ਉਹ ਫੇਰ ਨਾ ਹੁਣ ਲਾਸਟ ਵਿੱਚ ਜਿਹੜਾ ਹੁਣ ਲਾਸਟ ਐਪੀਸੋਡ ਹੋਏਗਾ ਨਾ ਉਰ ਚ ਨਾ ਜਿੰਨੀਆਂ ਵੀ ਹੁਣ ਤੱਕ ਨਾਗਿਨਾਂ ਆਈਆਂ ਨੇ ਨਾ ਉਹ ਸਾਰੇ ਉਨਾ ਨਾ ਬਦਲਾ ਲਏਗਾ ਮਤਲਬ ਬਦਲਾ ਲੈਣਗੇ।
ਅੱਛਾ। ਤੇ ਲ ਉਸ ਤੋਂ ਬਾਅਦ ਫਿਰ ਕੋਈ ਹੋਰ ਨਾਟਕ ਵੀ ਹਉਦੇ।
ਹਜੇ ਤੇ ਹੁਣ ਕੋਈ ਨਹੀਂ ਆ ਰਿਹਾ ਹੁਣ ਜਿਵੇਂ ਨਾਗਿਨ ਖਤਮ ਹੋ ਜਾਏਗਾ। ਤੇ ਉਹ ਆਏਗਾ ਖ਼ਤਰੋਂ ਕੇ ਖਿਲਾੜੀ।
ਹਮ।
ਜੇ ਸੈਟਰਡੇ ਸੰਡੇ ਨਹੀਂ ਹੁੰਦਾ ਤੇ ਮੈਂ ਦੇਖ ਦੀਆ ਸ਼ਹਿਰ ਬੜਾ ਵਧੀਆ ਤੇ ਪਾਕਿਸਤਾਨੀ ਨਾਟਕ ਏ।
ਫਿਰ ਕੀ ਹੁੰਦਾ ਹੈਗਾ ਸ਼ਹਿਰ ਵਿੱਚ ਮਤਲਬ ਉਹ ਵੀ
ਉਹਦੇ ਚ ਨਾ ਇੱਕ ਹਾਂਜੀ ਵੈਸੇ ਨੋਰਮਲ ਨਾਟਕ ਕਿ ਉਹਦੇ ਚ ਇੱਕ ਕੁੜੀ ਹੁੰਦੀ ਹੈ ਔਰ ਦੀ ਮਾਂ ਹੁੰਦੀ ਏ। ਤੇ ਉਹਦਾ ਨਾ ਪਾਪਾ ਜਿਹੜਾ ਹੁੰਦਾ ਨਾ ਬੜਾ ਉਹਨੂੰ ਪਰੇਸ਼ਾਨ ਕਰਦਾ ਮਤਲਬ ਤੰਗ ਕਰਦਾ ਉਹਦਾ ਨਾ ਵਿਆਹ ਕਰਾ ਰਹਿੰਦਾ ਸੋਲਾਂ ਸਾਲ ਦੀ ਉਮਰ ਵਿੱਚ ਹੀ।
ਅੱਛਾ।
ਦਸਵੀਂ ਚ ਟੋਪ ਕੀਤਾ ਹੈ ਪੂਰੇ ਆਪਣੀ ਡਿਸਟ੍ਰਿਕਸ ਵਿਚ ਨਾ ਤੀਸਰੇ ਨੰਬਰ ਤੇ ਆਈਏ।
ਆਹ
ਅੱਛਾ ਮਤਲਬ ਉਹ ਨਾਟਕ ਚ ਉਹਨੇ ਦਸਵੀਂ ਚ ਟੋਪ ਕੀਤਾ।
ਹਾਂ।
ਠੀਕ ਹੈ ਫਿਰ ਉਹ ਨਾਟਕ ਮਤਲਬ ਇਹ ਨਾਟਕ ਵਿੱਚ ਇਹ ਜਿਹੜਾ ਦਿਖਾਂਉਦੇ ਨੇ ਇਹ ਸਾਰਾ ਫਿਰ ਮਤਲਬ ਰਿਆਲਟੀ ਹੁੰਦਾ ਜਾਂ ਨਾਟਕ ਹੀ ਕਰਦੇ ਨੇ।
ਨਾਟਕ ਹੀ ਕਰਦੇ ਨੇ ਵੈਸੇ ਤੇ ਵੈਸੇ ਜਿਹੜਾ ਹੈ ਨਾ ਪਾਕਿਸਤਾਨ ਵਿੱਚ ਜਿਹੜਾ ਪਾਕਿਸਤਾਨ ਦੇ ਲਾਅ ਮੁਤਾਬਿਕ ਸੋਲਾਂ ਸਾਲ ਦੀ ਕੁੜੀ ਵਿਆਹ ਕਰ ਸਕਦੀ ਹੈ ਪਰ ਉਹਦੀ ਰਜਾਮੰਦੀ ਹੋਣੀ ਚਾਹੀਦੀ ਹੈ ਪਰ ਇਹਦੀ ਰਜਾਮੰਦੀ ਨਹੀਂ ਸੀ ਇਸ ਲਈ ਇਹ ਗੈਰ ਕਾਨੂੰਨੀ ਏ।
ਅੱਛਾ ਅੱਛਾ।
ਵੈਸੇ ਤੇ ਉਹ ਮੁੰਡੇ ਨੇ ਛੱਡ ਤਾ ਪਰ ਹਜੇ ਵੀ ਉਹਦੇ ਘਰ ਹੀ ਰਹਿ ਰਹੀ ਹੈ ਆਪਣੀ ਮੰਮੀ ਦੇ ਨਾਲ।
ਅੱਛਾ।
ਹਾਂ।
ਠੀਕ ਜੀ, ਮਤਲਬ ਉਹ ਨਾਟਕ ਵਿੱਚ ਇਹ ਚੀਜ਼ਾਂ ਵਖਾਂਦੇ ਨੇ ਸਾਰੀਆਂ ਮਤਲਬ ਇਕਦਮ ਹੀ ਉਹ ਬਈ ਜਿਵੇਂ ਉਹਦੇ ਨਾਟਕ ਦਾ ਹਿਸਾਬ ਨਾਲ।
ਹਾਂਜੀ ਐ ਬੜੇ ਨਵੇਂ-ਨਵੇਂ ਨਾਟਕ ਸ਼ੁਰੂ ਕਰਦੇ ਪਏ ਨੇ ਹੁਣ ਆਇਆ, ਅੱਠ ਜੂਨ ਨੂੰ ਆਏਗਾ ਬਰੇਲੀ ਕੇ ਬ
ਅੱਛਾ ਅੱਛਾ। ਉਹ ਕਿਹੜਾ ਨਾਟਕ ਹੈਗਾ?
ਉਹਦੇ ਵਿੱਚ ਨਾ ਤਿੰਨ ਚ ਚਾਰ ਭਰਾ ਹੁੰਦੇ ਨੇ ਤੇ ਉਹਦੀ ਮਾਂ ਨਾ ਓਹਦੀ ਮਰ ਜਾਂਦੀ ਹੈ ਬੜੇ ਟੈਮ ਪਹਿਲੇ ਹੀ ਤੇ ਸਭ ਤੋਂ ਜਿਹੜਾ ਮਤਲਬ ਸਭ ਤੋਂ ਉਹ ਆਉਂਦਾ ਨਾ ਭੋਲਾ ਭਾਲਾ ਜਿਹਾ ਉਹ ਲੈ ਕੇ ਆਉਂਦਾ ਅਹ ਅਹ ਵਿਆਹ ਕੇ ਕੁੜੀ ਨੂੰ ਤੇ ਉਹ ਐਡਜਸਟ ਨਹੀਂ ਕਰ ਪਾਂਦੀ
ਹਮ। ਅੱਛਾ ਜੀ ਉਹ ਫੇਰ ਉਹ ਫੇਰ ਉਹ ਉਹ ਤੇ ਫ਼ਿਲਮ ਵਾਲਾ ਨੀ ਬਨਾਇਆ ਦਾ ਹਿਸਾਬਤਾਬ
ਦੇਖੋ ਜੀ, ਅਸੀਂ ਤਾਂ ਹੁਣ ਵੇਖਦੇ ਨੀ ਵੀ ਹਜੇ ਵੇਖਾਂਗੇ।
ਅੱਛਾ ਫੇਰ ਹੀ ਪਤਾ ਲੱਗੇਗਾ ਉਹਦੇ ਚ
ਹਮ।
ਕੀ ਹੈਗਾ ਕਿ ਨਹੀਂ।
ਹੁਣ ਏਨਾ ਨੇ ਐ ਲਾਫਟਰ ਸ਼ੈਫ ਵਿੱਚ ਅਲੱਗ ਤਰੀਕੇ ਦੇ ਅਹ ਉਹ ਬਣਾਏ ਨੇ ਆਲੂ-ਮਟਰ। ਆਲੂਆਂ ਨੂੰ ਨਾ ਗੋਲ ਜੀ ਸ਼ੇਪ ਦਿੱਤੀ ਹੋਈ ਹੈ।
ਹੈਂ।
ਸੋਫਟੀ ਵੀ ਜਿਵੇਂ ਸੋਫਟੀ ਨੀ ਹੁੰਦੀ ਸੋਫਟੀ ਵਰਗੀ ਸ਼ੇਪ ਦਿੱਤੀ ਹੋਈ ਹੈ ਆਲੂ ਨੂੰ। ਤੇ ਨਾਲੇ ਮਟਰ ਦੀ ਗ੍ਰੇਵੀ ਸੀ। ਸਾਈਡ ਤੇ ਪਾਈ ਦੀ ਹੈ।
ਉਹ ਵੀ ਇਕ ਗੱਲ ਏ ਦੇਖਣ ਨੂੰ ਸੋਹਣੀ ਲੱਗੇ ਮਤਲਬ ਡਿਸ਼ ਖਾਣ ਨੂੰ ਸਵਾਦ ਲੱਗੇ।
ਹਾਂ।
ਇਹ ਵੀ ਗੱਲ ਸਹੀ ਹੈ। ਉਹਦੇ ਨਾਲ ਕੀ ਹੁੰਦਾ ਭੁੱਖ ਜਿਆਦਾ ਲੱਗਦੀ ਹੈ। ਬੰਦੇ ਨੂੰ ਦੇਖਣ ਨਾਲ ਚੀਜ਼ ਸੋਹਣੀ ਲੱਗੇ ਨਾ ਬੰਦਾ ਵੈਸੇ ਹੀ ਕਹਿ ਦਿੰਦਾ ਯਾਰ ਖਾਣੀ ਏ।
ਹਾਂਜੀ ਹੁਣ ਦੇਖੋ ਮੇਰਾ ਮੇਰਾ ਫੇਵਰੇਟ ਜਿਹੜਾ ਕੰਟੈਸਟੈਂਟ ਹੈ ਨਾ ਉਹ ਜਿੱਤ ਗਿਆ ਅਲੀ ਔਰ ਜੰਨਤ
ਅੱਛਾ ਜੀ।
ਹਾਂਜੀ
ਤੁਹਾਡਾ ਫੈਵਰੇਟ ਹੈਗਾ
ਹਾਂਜੀ ਬੜਾ ਵਧੀਆ ਹੈ ਉਹ ਤੁਸੀਂ ਨੇ ਉਹ ਦੇਖਿਆ ਸੀ ਯੇਹ ਹ ਮੁਹੱਬਤੇ
ਨਾ ਮੈਂ ਨਹੀਂ ਦੇਖਦਾ ਨਾਟਕ ਯੇ ਹੈ ਮੋਹਬੱਤੇ ਹਾਂ ਹਾਂ ਹਾਂ ਦੇਖਦਾ ਹੁੰਦਾ ਸੀ। ਮੈਨੂੰ ਯਾਦ ਆ ਰਿਹਾ ਆਹੋ ਉਹਦੇ ਚ ਆਂਦੇ ਹੁੰਦੇ ਸ ਉਹ ਕਤਲਾ ਜਿਹਾ ਹੁੰਦਾ ਸੀ ਇੱਕ ਹਨਾ
ਹਾਂ ਰੋਮੀ
ਰੋਮੀ ਠੀਕ ਹੈ ਠੀਕ ਹੈ ਜੀ ਠੀਕ ਹੈ ਗੱਲ ਤੁਹਾਡੀ
ਉਹ ਤੇ ਨਾਲੱਲ ਜਿੰਨਤ ਤੁਸੀਂ ਤੁਹਾਨੂੰ ਮਹਿੰਗੋ ਖਾਣਾ ਅੱਛ ਲੱਗਦਾ
ਹਾਂ ਬਿਲਕੁਲ ਅੱਛਾ ਲੱਗਦਾ
ਆ ਜ ਫੇਿਰ ਖਾ ਲਾ ਮੈਂ ਵੀ ਖਾਂਦੀ ਪਈ ਹਾਂ
ਨਹੀਂ, ਨਹੀਂ ਖਾਓ ਬਸ ਤੁਸੀਂ ਖਾਓ ਬਸ ਸੋਈਏ ਫੇਰ ਹੁਣ ਤੁਸੀਂ ਖਾਓ ਅਸੀ ਸੋਈਏ ਹੁ ਠੀਕ ਹੈ। ਚਲੋ ਠੀਕ ਹੈ ਜੀ ਫਰ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
ਹੈਲੋ